ਹਾਂ, ਕੀ ਹੋਣ ਡਿਆਂ ਜੀ?
ਕੁਛ ਨੀ ਬਸ ਬੈਠੀ ਆ ਚਾਅ ਪੀ ਕੇ।
ਤੇ ਬੱਚੇ, ਉੱਠੇ ਨੀ ਹੱਲੀ ਤੱਕ।
ਨਾਈਂ ਅੱਜ ਪਤਾ ਨੀ ਕੇੜੀ ਨਸ਼ੇ ਦੀ ਦਵਾਈ ਖਾਕੇ ਸੁੱਤਾ ਅੱਜ ਸੁੱਤਾ ਈ ਆ।
ਓਹੋ ਉਠਾ ਦੇ ਸ਼ਾਮ ਹੋ ਗੀ ਆ।
ਨਈ-ਨਈ ਨੀ-ਨੀ ਜੇ ਓ ਉਠ ਗੇਆ ਓਨੇ ਮੈਨੂੰ ਕਿਹੇ ਨਾਲ ਗੱਲ-ਬਾਤ ਨੀ ਕਰਨ ਦੇਨੀ ਆ ਏ ਮੈਨੂੰ ਬਹੁਤ ਤੰਗ ਕਰਦਾ ਉੱਠ ਕੇ।
ਨੀ ਐਹ ਵੇਲੇ ਤੱਕ ਬੱਚੇ ਕਿਨੇ ਖਰਾਬ ਲੱਗਦੇ ਸੁੱਤੇ ਹੋਏ, ਸ਼ਾਮ ਦਾ ਵੇਲਾ ਵਾ।
ਨਈ-ਨਈ ਓ ਉੱਠੇਆ ਤੇ ਓ ਫੇਰ ਸਤਾਦਾ ਪੈਂਦਾ ਨੀ।
ਹੂੰ।
ਇਸ ਲੀਏ ਮੈਂ ਮੈਂ ਸੋਚਦੀ ਆ ਕੇ ਸੁੱਤਾ ਵਾ ਤੇ ਚੱਲ ਚੰਗਾ ਵਾ। ਮੇਨੂੰ ਵੀ ਸਾਂਤੀ ਦਿੱਤੀ ਐ ਹੂੰ ਕਿੰਨਾ ਮਾਚਰਦਾ ਆ ਹੈ ਹਨਾ। ਹੂੰ-ਹੂੰ, ਕੱਲ ਧਾਡਾ ਕੁਛ ਕੰਮ ਆ ਕਿਤੇ ਜਾਣਾ ਜੁਣਾ ਵਾਂ?
ਨਈਂ।
ਆ ਮੈਨੂੰ ਵੀ ਇਕ ਕੰਮ ਅਰੇ ਓ ਐਸਾ ਯਰ ਵਾਲਾ ਕੰਮ ਆ ਨਾ ਜੋ ਵਹੀ ਕਰਨਾ ਆਪਾਂ ਨੇ, ਕਿ ਨਹੀਂ। ਕਿੱਥੇ ਸਾਡੇ ਘਰ ਦੇ ਲਾਗੇ ਆ। ਲਾਗੇ ਈ ਆ। ਮਿਨੂੰ ਪਤਾ ਵਾ, ਲਾਗੇ ਆ। ਲੇਕਿਨ ਨਾ ਹੁਣ, ਇਹ ਨੀ ਸੱਦਣਾ ਚਾਹੁੰਦੀ ਘਰ 'ਚ। ਮੈਂ ਉਹਨੂੰ ਬੋਲਿਆ ਹੈ, ਉਸ ਦਿਨ ਪਰਸੋਂ ਮੈਂ ਕਿਹਾ ਤੁਹਾਡਾ ਘਰ ਕਿੱਥੇ ਆ। ਤੁਸੀਂ ਮੈਨੂੰ ਘਰ ਦੱਸੋ? ਮੇਰਾ ਬੱਚਾ ਛੋਟਾ, ਮੈਂ ਤੁਹਾਡੇ ਘਰ ਆਜੂ ਗੀ। ਤੇ ਬੋਲਦੀ ਕੀ, ਘਾਰ ਘਰ ਤੇ ਮੇਰਾ ਫਿਰ, ਬਹੁਤ ਦੂਰ ਆ। ਤੇ ਨਾਲੇ ਘਾਰ ਤੇ ਮੈਂ ਫਿਰ ਆਂਦੀ ਆ 'ਤੇ। ਮੈਨੂੰ ਆਪਣੇ ਘਰ ਦੇ ਵੀ ਕੰਮ-ਕੁਮ ਕਰਨੇ ਹੁੰਦੇ ਆ। ਤੇ ਕਰਨੇ ਤੁਹੀਂ, ਉੱਥੇ ਈ ਆ ਕੇ ਜਮਾਂ ਕਰਦੇ ਓ।
ਹਰ ਕੋਈ ਥੋੜ੍ਹੀ ਹਰ, ਚਲੋ ਘਰ ਸੱਦ ਲੈਂਦਾ ਵਾ।
ਬਾਬਾ ਰੇ, ਅਰਚਨਾ ਕਿੰਨੀ ਚੰਗੀ ਆ।
ਹਾਂ, ਉਹ ਚੰਗੀ ਏ। ਇਸ ਲਈ ਉਹ ਸੱਦ ਲੈਂਦੀ ਐ। ਹਰ ਕੋਈ ਥੋੜੀ ਕਿਸੇ ਨੂੰ ਵੀ ਘਾਰ ਸੱਦਦਾ ਵਾ।
ਰਾਤ ਦੱਹ-ਦੱਹ ਵਜੇ ਤੱਕ ਵੀ ਅਗਲੀ ਕਹਿੰਦੀ ਕਿ ਆ ਜਾਓ, ਕੋਈ ਗੱਲ ਨੀ।
ਕੀ ਚੰਗੀ ਜਾਣ ਪਛਾਣ ਆ। ਇਸ ਲਈ ਤੇ ਇਹਨਾ, ਇਹਦੀ ਵੀ ਜਿਦ ਨਾ ਹੋਊਗੀ, ਉਹਨਾ ਨੂੰ ਸੱਦਦੀ ਹੋਊਗੀ ਘਰ। ਲ਼ੇਕਿਨ ਸਾਡੇ ਨਾ ਤੇ ਨਹੀਂ ਨਾ ਆਣਾ।
ਤੇ ਉਹ ਕਿੰਨੇ ਵਜੇ ਛੱਡਦੀ ਆ?
ਆਹ ਬੜੀ। ਇਹ ਕਹਿੰਦੀ ਆ, ਗਿਆਰਾਂ ਤੋਂ ਸਾਢੇ ਗਿਆਰਾਂ ਵਜੇ ਮੈਂ ਬਹਿੰਦੀ ਆਂ‌। ਫੇਰ ਆਜ
ਤੇ, ਤੂੰ ਪਤਾ ਕਿੱਦਣ ਕਰਾਈ, ਫੇਰ ਤੂੰ ਸ਼ਨੀਵਾਰ ਕਰਾਈ।
ਕਿੱਦਾਂ?
ਓਦਣ ਰਾਵੀ ਦੀ ਛੁੱਟੀ ਹੁੰਦੀ ਐ। ਇਸੀ ਲੀਏ
ਛੁੱਟੀ ਨਹੀਂ ਹੁੰਦੀ ਨਾ। ਉਹਦੇ ਤੇ ਸੈਟਰਡੇ ਵੀ ਸਕੂਲ ਜਾਂਦਾ ਵਾ।
ਨਹੀਂ, ਪਹਿਲੇ ਛੁੱਟੀ ਹੁੰਦੀ ਹੀ ਸ਼ਨੀਵਾਰ।
ਐਲ ਕੇ ਜੀ, ਯੂ ਕੇ ਜੀ, ਹਰ ਇੱਕ ਸਕੂਲੇ ਛੁੱਟੀ ਰਹਿੰਦੀ ਆ, ਸੈਟਰਡੇ। ਵਨ ਕਲਾਸ ਕੋਈ ਛੁੱਟੀ ਨੀ ਰਹਿੰਦੀ ਐ।
ਓ।
ਤੇ ਸੈਟਰਡੇ ਛੁੱਟੀ ਵੀ ਹੁੰਦੀ ਤੇ ਮੈਂ ਕਿਤਰਾਂ ਜਾਂਦੀ। ਅੱਛਾ, ਤੁਹਾਨੂੰ ਲੱਗਣ ਦਾ ਕਿ ਸਕੂਲ ਦਾ ਝਮੇਲਾ ਨੀ ਰਹਿੰਦਾ ਨਾ।
ਹਾਂ।
ਤੇ ਫੇਰ ਕੀ ਕਰੇ, ਇੱਕ ਦਿਨ ਨਾਗਾ ਕਰਾਲਾ ਹੁਣ ਮੈਂ ਫਿਰ ਉਹਦਾ।
ਵੇਖਲਾ ਕਿਤਰ੍ਹਾਂ ਕਰ ਪਾਏਗੀ, ਫਿਰ ਹੁਣ ਆਪਣਾ
ਮਿਨੂੰ ਕਿਹਦੀ ਸਮਝ ਚਾ ਆਉਂਦਾ ਆ।
ਤੇ ਕਿੰਨੇ ਵਜੇ ਕਹਿੰਦੀ, ਬਾਰਾਂ ਤੋਂ ਲੈਕੇ
ਬਈ ਸਾਢੇ ਗਿਆਰਾਂ-ਬਾਰਾਂ। ਮਤਲਬ ਗਿਆਰਾਂ, ਸਾਢੇ ਗਿਆਰਾਂ ਤੋਂ ਕਹਿੰਦੀ ਆ, ਮੈਂ ਬਹਿਣਾ ਵਾ। ਕੱਲ੍ਹ ਤੇ ਕਹਿੰਦੀ ਹੀ, ਕਿ ਅੱਜ ਮੈਂ ਬਹਿਣਾ ਵਾ। ਮੈਸੇਜ ਕਰਦੀ ਹੀ। ਤੇ ਅੱਜ ਲੱਗਦਾ ਫਿਰ ਕਹਿ ਤਾ ਕਿ, ਅੱਜ ਪਤਾ ਨੀ ਕਿੱਥੇ ਕੰਮ-ਕੁਮ ਤੇ ਕਿਤੇ ਗਈ ਆ। ਤੇ ਕਹਿਤਾ ਹੀ ਕਿ ਅੱਜ ਫੋਮ ਨਾ ਵੰਡਣੇ ਆ, ਨਾ ਮੈਂ ਲੈਂਣੇ ਆ ਜਮਾਂ। ਤੇ ਕੱਲ੍ਹ ਲਉਗੀ।
ਤੇ ਹੋਣਾ ਗਾ।
ਤੇ ਕੱਲ੍ਹ ਲ‌ਊਗੀ ਇਹ ਫਿੜ ਤੋਂ। ਅ ਉਤੋ ਮੈਨੂੰ ਜਮਾ ਕਰਨਾ ਵੀ ਬੋਤ ਜਰੂਰੀ ਆ ਵੈਸੇ ਵੀ ਥੋੜਾ ਜਾ ਲੈਣ ਵੀ ਜਾਣਾ ਵਾ ਓਨੂ ਤੇ ਮੈਂ ਕਿਆ ਉੱਥੋਂ ਦੀ ਚੱਲ ਜਾਂਗੇ ਫਿਰ ਆਟੋ ਤੋਂ ਬੈ ਕੇ ਤੂ ਚੂੜੀਆਂ ਲੇ ਆਈਏ। ਤੇ ਫਿਰ ਮੈਂ ਆ ਜਾਂਦੇ। ਬਾਬੂ ਨੂੰ ਚੂਲੇ ਪਾ ਦੋ ਗਿਨਾ ਤੇ ਫਿਰ ਸੌਂ ਜੋ ਗਾ ਟੈਮ ਨੂੰ।
ਠੀਕ ਐ ਫੇਰ ਕਰਾ ਲੀ ਫੇਰ ਕੱਲ ਕਰਾ ਲੀ ਆਪਣਾ ਕੰਮ।
ਹਾਂ ਛੇਤੀ-ਛੇਤੀ ਚਲ ਪੈ।
ਕਰਾ
ਅਰੇ ਹਾਂ ਅਸੀਂ ਵੀ ਤੇ ਜਾਣਾ ਹੀ ਉਹ ਬੰਦੇ ਨੇ ਨਾ ਕਰਜ਼ਾ ਦਿੱਤਾ ਹੀ ਤੇ ਕਰਜ਼ਾ ਮੋੜਿਆ ਨੀ ਸਾਡਾ ਕਰਜ਼ਾ ਰੱਖ ਲਿਆ ਆਪਣੇ ਕੋਲ ਸਾਰਾ।
ਸਾਡੇ ਤੋਂ ਮੰਗੇ ਸੀ ਪੈਸੇ ਕਿਸੇ ਨੇ। ਥੋੜੇ ਬੋਤੇ ਪੰਜ ਕੁ ਸੌ ਰੁਪਈਆ ਸਾਡਾ ਰੱਖ ਲਿਆ।
ਅੱਛਾ।
ਤੇ ਉਸ ਦਿਨ ਗਈ ਸੀ ਤੇ ਘਰ ਚ ਤਾਲਾ ਲੱਗਿਆ ਸੀ ਓਦੇ।
ਅੱਛਾ ਚੱਲ ਮੈਂ ਚੱਲੂਗੀ ਤੇਰੇ ਨਾਲ ਫੇਰ।
ਚੱਲ ਚਲਿਆ।
ਮੈਂ ਕਿਹਾ ਮੈਨੂੰ ਵੀ ਆਪਣਾ ਕੋ ਕੰਮ ਬੰਦੇ ਦਾ, ਮੈਨੂੰ ਬਗਲ ਵਾਲੇ ਕੋ ਕੰਮ ਆ।
ਤੁਹੀ ਵੀ ਬਗਲ ਵਾਲੇ ਦੇ ਪੈਹੇ ਦਿੱਤੇ ਉਦੇ।
ਹਾਂ।
ਹਾਏ ਤੁਸੀ ਕਿਵੇਂ ਦੇ ਤੇ ਆ।
ਨਾ ਰਈ ਜਾਦਾ ਨੀ ਏ ਪੰਜ ਕੂ ਸੋ ਈ ਆ।
ਏਹ ਭਗਵਾਨ ਸਾਨੂੰ ਪੁੱਛ ਲੈਣਾ ਹੀ ਅਹੀ ਤੇ ਦੇ ਕੇ ਫਸ ਗੇ ਉੱਥੇ।
ਮ ਵੀ ਜਾਦਾ ਨੀ ਆ ਮੇਰੇ ਗੱਲ ਕਰਕੇ ਆਉਂਗੀ ਕੀ ਕੇਂਦਾ ਭਲਾ।
ਠੀਕ ਐ ਮੈਂ ਤੇ ਇਨੂੰ ਅੱਜ ਬੋਲਿਆ ਸੀ। ਅਗਾ ਚੱਲ-ਚੱਲ ਦੇ ਆ ਚੰਗੀ ਏਦੀ ਬੇਜਤੀ ਕਰਕੇ ਐੰਦੀ ਆ ਕਿ ਆ ਕੀ ਪਾਖੰਡ ਲਗਾਇਆ ਹੋਯਾ। ਜਦੋਂ ਨੀ ਉਦੋਂ ਮਤਲਬ ਇਤਰਾ ਕਰੂਗਾ ਪੈਸੇ ਨੀ ਦਊਗਾ ਸਾਨੂੰ ਰੱਖ ਲੂਗਾ। ਤੇ ਫੇਰ ਬੱਤੀ ਨੀ ਆਈ ਫੇਰ ਕਰਦੇ-ਕਰਦੇ ਪਤਾ ਈ ਨੀ ਚਲਿਆ ਟੈਮ ਪਾਰ ਹੋ ਗਿਆ ਇਤਰਾ ਈ। ਤੇ ਬੱਚਾ ਸੁੱਤਾ ਨੀ ਸੀ ਅੱਜ ਗਰਮੀ ਦੇ ਚੱਲਦੇ ਇਸੀ ਲੀ ਹੁਣ ਸੁੱਤਾ ਨਾ ਉੱਠਣ ਹੀ ਨੀ ਡਿਆ ਵਾ।
ਔਹੋ ਹੁਣ ਤਾਂ ਵੇਲੇ ਸਭ ਬੰਦਾ ਆਪਾਂ ਤਾਰਾ ਲਾ ਕੇ ਚੱਲ ਗਿਆ ਹੋਣਾ।
ਹਾਂ ਹੁਣ ਤੇ ਪੰਜ ਸਾਢੇ ਪੰਜ ਹੋ ਗਏ ਹੁਣ ਉਹ ਕਿਤੇ ਗਿਆ ਹੋਣਾ ਆਪਣੇ ਘੁੰਮਣ ਫਿਰਨ ਹੁਣ ਕੱਲ ਈ ਸਵੇਰੇ ਮੁਲਾਕਾਤ ਹੋ ਸਕਦੀ ਏ।
ਹਾਂ ਤੇ ਕਰਾ ਕੇ ਆ ਜੀ ਆਪਣਾ ਜੋ ਕਰਨਾ ਆਪਣਾ ਕੰਮ ਜਾ ਕੇ।
ਕੱਲ ਚੱਲਾਂਗੇ ਅਸੀਂ।
ਚੱਲ ਦੋ ਤਿੰਨ ਕੰਮ ਕਰਨ ਲਈ ਨਾਲੇ ਬੰਦੇ ਵੱਲ ਚੱਲ ਜੀ। ਬੰਦੇ ਨਾਲ ਮੈਂ ਵੀ ਚੱਲੂਗੀ ਫੇਰ। ਜਾ ਫਿਰ ਵੇਖੋਗੀ ਨਈ ਪਰਸੋਂ ਜਾਊਂਗੀ ਨੀ ਤੇ ਪਰ ਵੀ
ਤੁਹੀ ਵੀ ਕੱਲ ਈ ਕਰਾਲੋ ਨਾ ਸਈ ਰਓਗਾ ਫੇਰ ਤਰਾ ਫੇਰ ਇੱਕ-ਇੱਕ ਦਿਨ ਅੱਗੇ-ਅੱਗੇ ਹੂੰ। ਇੱਕ-ਇੱਕ ਦਿਨ ਅੱਗੇ ਵੱਧਣਾ ਸਈ ਨੀ ਏ ਨਾ ਇਸੇ ਈ ਏ।
ਤੇ ਮੇਰੇ ਕੋਲ ਫੋਨ ਨੰਬਰ ਮੰਗਨਗੇ ਤੇ ਫੇਰ ਮੈਂ ਕਿੱਥੋਂ ਦੇਣਾ?
ਅੱਜ ਗਏ ਨਹੀਂ ਜਿੱਥੇ ਜਾਂਦੇ ਆ ਹਰ ਮੰਗਲਵਾਰ ਮੱਥਾ ਟੇਕਨ।
ਅੱਜ ਨਈ। ਅੱਜ ਨੀ ਗਈ ਮੀਂਹ ਦਾ ਸਮੇਂ ਨਾ।
ਤੇ ਮੀਂਹ ਚ ਵੀ ਅਗਲੇ ਬੈਂਦੇ ਈ ਆ ਇਹੋ ਜੇ ਔਹਨੀ ਕੈਂਦੇ ਅਸੀ ਨਹੀਂ ਦਿੰਦੇ ਆ ਸਾਰੀਆਂ ਮੂਰਤੀਆਂ ਹੁਨੇਈ ਰੱਖ। ਕੇ ਬੈਠੇ ਰੈਂਦੇ ਆ ਜਾਔ ਮੱਥਾ ਟੇਕੋ ਔਰ ਆਔ।
ਨਹੀਂ ਜਾਲੀ ਰੱਖਦੇ ਨਾ ਫੇਰ ਕੁਰਸੀਆਂ ਅਜੇ ਤੇ ਰਖ। ਉੱਥੇ ਬੈਠੇ ਹੁੰਦੇਆ।
ਅੱਛਾ।
ਇਸ ਵੀ ਬਰਸਾਤ ਤੋਂ ਪਤਾ ਆਪ ਠੀਕ ਈ ਰੈਂਦਾ। ਫੇਰ ਚੰਗਾ ਲੱਗਦਾ। ਹਜੇ ਤਾਂ ਫੇਰ ਔਹ ਮਜ਼ਾ ਨੀ ਆਂਦਾ ਹੋਂਦਾ ਜੈਦੀਆਂ ਮੂਰਤੀਆਂ ਮਾਰਤੀਆਂ ਨੀ ਹੁੰਦੀਆਂ ਨਾ।
ਅੱਛਾ, ਘੱਟ ਈ ਮੂਰਤੀਆਂ ਮਾਰਤੀਆਂ ਹੁੰਦੀਆਂ।
ਸੁੱਕਾ-ਸੁੱਕਾ ਰਵੇ ਫੇਰ ਠੀਕ ਲੱਗਦਾ। ਗੰਦੇ-ਗੰਦੇ ਰਸਤੇ ਲੱਗਦੇ ਔਹ ਵੀ ਸਾਰੇ ਈ ਫਿਰ ਮੰਤਰ ਤਰਫ ਏ।
ਹੂੰ ਕੀ ਬਨਾਨ ਲੱਗੇ ਆ ਹੁਨ।
ਹੁਨ ਆਊਗਾ ਡੈਡੀ ਤੇ ਪਤਾ ਚੱਲੂਗਾ ਕੀ ਬਨੋਨਾ।
ਡੈਡੀ ਨੇ ਬਨੋਨੀ ਐ ਰੋਟੀ।
ਹਾਂ। ਡੈਡੀ ਆਉਗਾ ਪੈਸੇ ਦਉਗਾ।
ਅੱਛਾ ਫੇਰ ਬਨਾਔਗੇ।
ਹਾਂ ਫੇਰ ਬਨਾਔਗੇ।
ਆਹ ਹੈ ਮੈਂ ਵੀ ਵਹੀ ਸੋਚਨ ਡਈ ਆਂ। ਕਿ ਪਰੌਠੇ ਹੋਰ ਦਹੀਂ ਖਾ ਲੈਂਦੇ ਆ।
ਬੋਤ ਹੱਲਾ ਪੌਂਦਾ ਸਾਡੇ ਘਰੇ ਤੇ ਪਰੌਂਠੇ ਜਦੋਂ ਬਨਦੇ ਨਾ ਬੋੱਤ ਹੱਲਾ ਪਾਉਂਦਾ ਵਾ।
ਤੇ ਆਲੂਆਂ ਤੇ ਮੈਂ ਥੋੜ੍ਹੀ ਹੁਨਬਨਾ ਸਕਦੀ ਏ ਇੰਨੀ ਰਾਤ ਆਉਂਦੀ ਐ। ਸ਼ਾਮ ਹੋ ਗੀ ਔ ਸਬ ਵਸਤੇ ਪੈ ਮੈ ਥੋੜੀ ਜਿਹੀ
ਸਾਡੇ ਤੇਘਰ ਬੋਤ ਹੱਲਾ ਹੁੰਦਾ ਬੁਲਾਂਦੇ ਨਾ। ਕੈਂਦਾ ਤੁੱਨੂੰ ਹੋਰ ਕੁੱਛ ਨੀ ਮਿਲਦਾ ਏ ਤੁੱਨੂੰ ਬਸ ਇੱਕੋ ਆਈਟਮ ਮਿਲਿਆ ਵਾਂ।
ਵੇਖਦੀ ਹ ਨੀਚੇ ਸੱਤੂ ਨੀ ਤੇ ਸਾਦੇ ਪਰੌਠੇ ਕੈਂਦੀ ਆ ਬਨਾ ਲਈ। ਕੀ ਕਰਨਾ ਵਾ ਟੈਮ ਵੀ ਨਾ।
ਟੋਲੱਟ ਵਿੱਚ ਲਗ ਗਈ।
ਟੈਮ ਵੀ ਇਨਾ ਹੋ ਗਿਆ ਮਾਨਾ ਮਮੀ ਨੂੰ। ਬੋਲਿਆ ਨੀ ਆ ਫੋਨ ਕਰਕੇ ਫੋਨ ਕਰਨਾ ਹੁੰਦਾ ਵੀ।
ਹੈਂ।
ਹਾਂ।
ਕੀ ਹਾਂ, ਹਾਂ।
ਸੁਨਿਆ ਈ ਨੀ ਮੈਂ।
ਲੱਗਦਾ ਨੀਂਦ ਚ ਏ ਮੇਰੀ ਗੱਲਾਂ ਹੀ ਨੀ ਸੁਨਨ ਡਿਆ ਹਾਂ।
ਹੂੰਅੱਜ, ਅੱਜ ਗਿਆ ਸੀ ਡੁੱਟੀ।
ਹੈਗਾ ਬੋੱਤ ਲੇਟ ਗਿਆ।
ਕਿੰਨੀ ਵਾਰ।
ਉਹ, ਆ ਕੇ ਦੱਸੂਗਾ ਹੁਣ
ਕੀ ਅੱਛਾ ਵੈਸੇ ਜਦੋਂ ਮੌਸਮ ਠੀਕ ਰਹਿੰਦਾ ਨਾ ਉਦੋਂ ਜਾਂਦਾ ਨੀ ਆ। ਜਦੋਂ ਮੌਸਮ ਖਰਾਬ ਹੁੰਦਾ ਓਦੋਂ ਚਲ ਜਾਂਦਾ।
ਹਾਂ,
ਅੱਜ ਮੌਸਮ ਅੱਜ ਮੌਸਮ ਖਰਾਬ ਆ, ਤੇ ਚੱਲ ਗਿਆ ਵਾ ਤੇ ਜਿੱਦ ਜਦੋਂ ਮੌ ਮੌਸਮ ਸਹੀ ਰਹਿੰਦਾ ਵਾ ਉਦੋਂ ਜਾਂਦਾ ਨੀ ਆ।
ਹਾਂ, ਮਸਾਂ ਠਾ-ਠੂ ਲੈ ਏ ਹੁਣ ਵੇਖੋ।
ਅੱਛਾ, ਉਹ ਫੋਮ ਦੇ ਥੱਲੇ ਸੈਨ ਕਰਨੀ ਸੀ ਨਾ, ਜਿੱਥੇ ਸਦੱਸਯ ਲਿਖਿਆ ਵਾ ਕਿ ਜਾਂ ਤੇ ਸਦੱਸਯ ਸੈਨ ਕਰ ਸਕਦਾ ਵਾ ਜਾਂ ਤੇ ਫਿਰ ਜੇਦਾ ਵਾ ਉਹ ਸੈਨ ਕਰ ਸਕਦਾ ਵਾ।
ਹਾਂ ਕੋਈ ਵੀ ਕਰ ਲਿਆ ਕੋਈ ਦਿੱਕਤ ਨੀ ਆ ਓਕੋ ਦੋਨੋਂ ਨਜਰਾ ਕਨ ਸੀ। ਕਹਿੰਦੀ ਸੀ ਕੇ ਉਹਨਾ ਦੇ ਨਾਮ ਲਿਖਣੇ ਆ ਖਾਲੀ, ਤੇ ਦੇਖੋ ਕੋਈ ਵੀ ਲਿਖਦੇ ਫੜ ਕੇ ਐਨਾ ਸੈਨ ਨਾਲ ਕੋਈ ਮੈਚਿੰਗ ਨੀ ਕੋਈ ਕਰਦਾ।
ਹਾਂ ਕੈਮਰਾ ਵੇਖਿਆ ਨਾ ਅੱਗੋਂ ਕਿ ਲਿਖਿਆ ਸੀ ਜਾਂ ਤਾਂ ਕੋਈ ਸਦੱਸਯ ਵੀ ਸੈਨ ਕਰ ਸਕਦਾ। ਵਾ, ਫੇਰ ਵੀ ਚਲ ਜਿਹੜਾ ਵਾ ਉਹ ਸਾਈਨ ਕਰ ਲੂ ਬਟ ਉਹ ਜਾਦੇ ਵਧੀਆ ਵਾ।
ਹਾਂ ਫਿਰ-ਫਿਰ ਵੀ ਮੈਂ ਘਰ ਲੈ ਕੇ ਆ ਗਈ ਸੀ ਬੋਲ ਕੇ ਮੈਂ ਕਰਵਾ ਸਭ ਕੁ ਫਿਰ ਮੈਨੂੰ ਉਹ ਕਹਿੰਦੀ ਸੀ ਖੁਦ ਕਰਦੋ ਨਾ ਕੋਈ ਦਿੱਕਤ ਨੀ ਐ ਤੁਸੀਂ ਲਿਖ ਦੋ ਨਾਮ ਜੇੜਾ ਹੈਗਾ। ਹਾਜੀ ਕੋਈ ਦਿੱਕਤ ਨੀ ਐ।
ਕੱਲ ਜਾਊਗੀ ਉਹਦਾ ਵੀ ਕੰਮ ਕਰਲਾਂ।
ਕਰਾ ਲੇ ਕੰਮ ਖਤਮ ਕਰ ਫਿਰ ਜਿੰਨਾ ਚਿਰ ਉਹ ਆ ਨੀ ਜਾਂਦੇ ਹੱਥ ਚ ਸਾਨੂੰ ਵੀ ਤਾਂ ਲੱਗਣਾ, ਜੇ ਮੇਰੇ ਕੋਲੋਂ ਗਲਤੀ ਤੇ ਨੀ ਕਿਤੇ
ਪੈਸ ਵੋ ਹੋਣੀ ਕਿ ਨਾ ਜਮਾ ਕਰਦੇ ਨਾ ਕੁੱਛ ਇਹ ਨਾ ਹੋਵੇ
ਤੂੰ ਕਰਾ ਦੇ ਆਪਣਾ ਦੱਸ ਦੇ ਕੇ ਤੁਸੀਂ ਵੀ ਚੱਲ ਜੋ ਓਤਰਾਂ ਉਹਨਾ ਨੂੰ ਦੱਸਦੇ ਕਿ ਤੁਸੀਂ ਵੀ ਚਲੇ ਜੋ ਓਦੇ ਕੋਲ ਈ।
ਹਾਂ-ਹਾਂ ਨਈ ਬੋਲਿਆ ਸੀ ਮੈਂ ਮੈਂ ਕਿਹਾ ਮੈਂ ਜਾ ਅਸੀਂ ਵੀ ਜਾਣਾ ਕੀਤੇ ਆਪ ਸੋਚਦੀ ਕੀ ਮੈਂ ਨੀ ਜਾਵਾਂ ਹਜੇ, ਤੇ ਮੈਂ ਕਿਹਾ ਠੀਕ ਐ ਫਿਰ ਜੇ ਮੈਂ ਜਾਣਾ ਵਾ ਜੇ ਤੂੰਹੀ ਦੇਣੇ ਤੇ ਦੇਦੋ ਮੈਂ ਜਮਾ ਕਰ ਦੂ ਗੀ। ਕਹਿੰਦੀ ਅੱਛਾ ਵੇਖੂਗੀ ਮੈਂ ਨੀ ਮੈਂ ਜਾਊਂਗੀ ਉਹਦਾ ਮਨ ਚ ਲੱਗਣਾ ਏਦੇ ਤਾਂ ਮੈਂ ਨੀ ਪੇਪਰ ਦੇਂ ਰੀ ਕੁਛ ਕਰਨਾ ਇਹ ਚ ਕੀ ਕਰਨਾ ਪੈਂਦਾ ਏ, ਹਾਂ ਮੈਂ ਕਿਹਾ ਨਹਈ ਤੇ ਮੈਂ ਜਾਣਾ ਵਾ ਤੁਹਾਡੀ ਵੀ ਜਮ੍ਹਾਂ ਕਰਾ ਦਿੰਦੀ ਆ ਭਰ ਕੇ ਤੁਸੀਂ ਕਹਿਣ ਡੇ ਨਈ ਆਉਣ ਡੇ ਚਲੋ ਖਾਂ ਲਿਆਓ ਫੜਾਓ ਫਿਰ ਮੈਂ ਉੱਥੇ ਭਰ ਕੇ ਤੇ ਉੱਥੇ ਜਮ੍ਹਾ ਕਰ ਦੂੰਗੀ।
ਅੱਛਾ ਨਈ ਮੈਂ ਵੇਖਦੀ ਹਾਂ ਤੇ ਵੇਖਦੇ ਰਹੋ ਇਸ ਲਈ ਮੈਂ ਕਿਹਾ।
ਤੇ ਹੁਣ ਤੇ ਪਤਾ ਕੀ ਕਰੀਂ ਕਰਾ ਕੇ ਆਪਣਾ ਆ ਜੀਂ। ਤੇ ਦੱਸਿਆ ਕਿ ਉਹ ਉੱਥੇ ਫਲਾਣੀ ਜਗ੍ਹਾ ਤੇ ਰਹਿੰਦੀ ਬੁੱਢੀ ਤੇ ਨਾਨੀ ਤੇ ਤੁਸੀ ਚੱਲ ਜੋ ਜਾਓ।
ਹਾਂ ਮੈਂ ਉਦੋਂ ਈ ਦੱਸਤਾ ਸੀ ਤੇ ਮੈਂ ਇਸੇ ਚੰਗਾ ਮੈਂ ਦੱਸ ਮੈਨੂੰ ਦੁਬਾਰਾ ਨੀ ਕਹੂਗੀ ਕਿ ਫੋਮ ਨੀ ਦਿੱਤਾ ਭਰਨ ਵਾਸਤੇ ਤੇ ਜਮਾ ਕਰਾ ਕੇ ਆਉਗੀ। ਤਾਂ ਪਹਿਲਾਂ ਈ ਦੱਸਦਾ ਕਿ ਮੈਂ ਫਿਰ ਉੱਥੇ ਜਾ ਕੇ ਪੜ ਕੇ ਜਮਾਂ ਕਰ ਦੇਣਾ ਏ।
ਸਾਰਿਆਂ ਨੂੰ ਪਤਾ ਈ ਐ ਕਿ ਇਹ ਜ਼ਰੂਰੀ ਕੰਮ ਤੇ ਕਰਾ ਲੈਣੇ ਬਸ
ਉਹੀ ਨੀ ਕੇਕ ਰੱਖਣ ਡਈ ਆ ਨਾ ਮੈਂ ਬਚ ਗਿਆ।